ਨਮਸ਼ਕਾਰ ਜੀ, ਹੋਰ ਕਿਵੇਂ ਹੋ?
ਵਧੀਆ ਜੀ, ਤੁਸੀਂ ਦੱਸੋ।
ਹਾਂਜੀ, ਵਧੀਆ-ਵਧੀਆ, ਹੋਰ ਘਾਰ ਬਾਰ ਠੀਕ ਨੇ ਸਾਰੇ?
ਸਾਭ ਵਧੀਆ, ਤੁਹੀਂ ਦੱਸੋ ਤਾਡੇ ਕਿੱਦਾਂ ਸਾਰੇ?
ਹਾਂਜੀ-ਹਾਂਜੀ, ਵਧੀਆ-ਵਧੀਆ, ਹੋਰ ਕੀ ਚੱਲਦਾ ਅੱਜ-ਕੱਲ੍ਹ?
ਬਾਸ ਵੇਲੇ, ਤੁਹੀਂ ਦੱਸੋ ਤੁਹੀਂ ਕੀ ਕਰਦੇ?
ਕੁਛ ਨੀ ਬਸ ਸੁੱਤੇ ਪਏ ਸੀਗੇ, ਤਾਨੂੰ ਪਤਾ ਹੁਣ ਤਾਂ ਕੰਮ ਹੁੰਦਾ, ਨੀ ਕੋਈ। ਕੰਮ-ਕੁੱਮ ਦਪੈਰ ਦਾ ਨਿਬੇੜ ਕੇ, ਸੋ ਜਾਂਨੇ ਆਂ।
ਗੱਲ ਐ, ਹੁਣ ਤਾਂ ਕੁੱਛ ਵੀ ਕਰਨ ਨੂੰ ਦਿਲ ਈ ਨੀ ਕਰਦਾ ਹੈਗਾ। ਹੋਰ ਦੱਸੋ।
ਹਾਂਜੀ, ਬਸ ਵਧੀਆ ਚੱਲੀ ਜਾਂਦੈ।
ਗਏ ਨੀ, ਕਿਤੇ ਕੁੱਮਣ।?
ਨਾ ਜੀ ਨਾ, ਐਤਕੀ ਨੀ ਕਿਤੇ ਗਏ ਹੈਗੇ, ਬਸ ਐਂਈ ਕੰਮ ਤਾਨੂੰ ਪਤੈ ਹੁਣ ਕੰਮ ਈ ਨੀ, ਨਿਬੜਦੇ ਹੈਗੇ।
ਹਾਂਜੀ, ਹਾਂ ਐ ਤਾਂ ਹੈ।
ਕੁਛ ਹੈ ਨੀ। ਚੱਲੋ ਵੀ ਹਨਾ, ਏੱਥੇ ਹੀ ਰੈਨੇਂ ਆਂ, ਕਿਉਂਕਿ ਹੁਣ ਐ ਵੀ ਪੜ੍ਹਾਈ ਤੇ ਚਲੋ ਪੂਰੀ ਹੋ ਗੀ, ਫੇਰ ਵੀ ਆਪਾਂ ਨੂੰ ਹੁੰਦਾ ਵੀ ਨਾ, ਕੋਈ ਨਵਾਂ ਕੋਰਸ ਵਗੈਰਾ ਕੁਛ ਕਰ ਲੀਏ।
ਹਾਂਜੀ, ਹਾਂ ਏ ਤਾਂ ਹੈ, ਬੰਦਾ ਕੁਛ ਨਾ ਕੁਛ ਨਵਾਂ-ਨਵਾਂ ਸਿੱਖੇ ਔਰ ਕਰੇ।
ਹਾਂਜੀ, ਜਿਵੇਂ ਕੰਪਯੁਟਰ ਵਗੈਰਾ ਹੋ ਗਏ ਹਨਾ। ਹੋਰ ਚੀਜ ਐਂਚ ਕਾਰ ਲਾਂਗੇ।
ਹਾਂਜੀ, ਹਾਂ ਔ ਤਾਂ ਔਹੀ ਹੈ ਵੀ ਆਪਾਂ ਨਵੀਂ ਚੀਜ ਤਾਂ ਸਿੱਖਣੀ ਚਾਹੀਦੀ ਐ। ਜਦ ਅਪਾਂ ਨਵੀਂ ਚੀਜ਼ ਸਿੱਖਾਂਗੇ
ਹੂੰ-ਹੂੰ ਔਹੀ ਆ ਵੀ ਚਲੋ, ਐਂ ਵੀ ਹੁਣ ਹੋਜੂਗਾ ਕਿਉਂਕਿ ਦੇਖੋ, ਐਂ ਵੀ ਹੁਣ ਜੜਾ ਟਾਈਮ ਬੇਲਾ ਨਾ, ਏਦੇ ਨਾਲ ਈ ਨਿਕਲ ਜੂ। ਫੇਰ ਚਾਹੇ ਬੰਦਾ ਕੋਈ ਹੋਰ ਕੰਮ ਕਰ ਲੇ, ਕੋਈ ਜੋਬ ਵਗੈਰਾ ਕਰ ਲੇ।
ਹਾਂਜੀ ਹਾਂ, ਐ ਤਾਂ ਹੈ।
ਤੁਸੀਂ ਦੱਸੋ, ਤਾਡਾ ਕੀ ਬਣਦਾ?
ਬਸ ਵੇਲੇ, ਤੂੰਹੀ ਦੱਸੋ।
ਕੁਛ ਨੀ ਬਸ, ਸੀਗੇ।
ਅੱਛਾ, ਕੁੱਮਣ-ਕਾੱਮਣ ਨੀ ਗੇ, ਕਿਤੇ।
ਨਈ-ਨਈ, ਜੀਦਾਂ ਦੱਸੇਆ, ਕਿਤੇ ਨੀ ਜਾਂਦੇ। ਬਣ ਰਿਆ ਸੀਗਾ ਪਲੈਨ, ਫੇਰ ਸਾਨੂੰ ਇੱਕ-ਦੋ ਵੇਆ ਜਾ ਆ ਗੇਆ।
ਹਾਂਜੀ।
ਤੇ ਫੇਰ, ਅਸੀਂ ਸੋਚਿਆ ਵੀ ਹੁਣ ਕੁੱਮਣ ਜਾਹਾਂਗੇ, ਔਤੇ ਵੀ ਖਰਚਾ ਹੋਊਗਾ, ਵੇਆ ਤੇ ਵੀ ਚਲੋਂ ਰੈਣ ਈ ਦਿੰਨੇ ਹਾਂ ਫੇਰ ਹਨਾ ਤੋਨੂੰ ਪਤਾ ਵੇਆ ਕੇੜਾ ਸਸਤੇ ਚ
ਹਾਂਜੀ ਹਾਂ, ਏ ਤਾਂ ਹੈ ਵਿਆਹ ਦੇ ਸੂਟ ਲੋ, ਮੇਕਅੱਪ ਦਾ ਸਮਾਨ ਲੋ।
ਬਿਲਕੁਲ-ਬਿਲਕੁਲ, ੳਹੀ ਤਾਂ ਹੈਗਾ, ਹੁਣ ਤੁਸੀਂ ਦੇਖੋ ਅ ਨੇ ਜੇ ਦੂਰ ਦਾ ਵਿਆਹ ਹੁੰਦਾ ਫੇਰ ਵੀ ਠੀਕ ਐ, ਨੇੜੇ ਦੇ ਵਿਆਹ ਹੋਣ ਨਾ ੳਹ ਚ ਜਾਦਾ ਔ ਹੁੰਦਾ।
ਹਾਂਜੀ ਹਾਂ, ਏਹੀ ਤਾਂ ਹੈ, ਮਤਲਬ ਦੇਖੋ ਹੁਣ ਵਿਆਹ ਦੇ ਵਿੱਚ ਕੇੜੀ ਕਿਸੇ ਚੀਜ ਤੋ ਬਿਨਾ ਨੀ ਸਰਦਾ, ਹਰੇਕ ਚੀਜ਼ ਚਾਹੀਦੀ ਹੈ ਆਪਾਂ ਨੂੰ।
ਬਿਲਕੁਲ-ਬਿਲਕੁਲ, ਚਾਏ ਅਪਣੇ ਕੋਲ ੳ ਚੀਜ਼ ਹੋਵੇ ਵੀ ਤਾਂਈ ਆਪਾਂ ਨੂੰ ਹੁੰਦਾ ਵੀ ਨਵੀ ਲੈਨੀ ਐ।
ਹੁਨ ਏਦਾਂ ਤਾਂ ਹੈ ਨੀ ਕਿ ਆਪਾਂ ਨੇ ਹਾਂ ਇੱਕ ਚੀਜ ਲੈ ਲੀ ਤੇ ਬਸ ਦੂਜੀ ਦੀ ਜਰੂਰਤ ਨੀ, ਸਾਰੀ ਚੀਜਾ ਦੀ ਹੀ
ਹਾਂ- ਹ- ਹਾਂ- ਹਾਂ, ਹੁਣ ਦੇਖੋ ਹੁਣ ਆਪਾਂ ਕੋਈ ਵੀ ਵਿਆਹ ਤੇ ਜਾਂਨੇ ਆ ਆਪਾਂ ਨੂੰ ਐ ਹੁੰਦਾ ਵੀ ਆਪਾਂ ਜਾਗੋ ਤੇ ਅੱਡ ਸੂਟ ਪਾਨਾ ਹੈਨਾ ਮੈਂ ਤੇ ਅੱਡ ਸੂਟ ਪਾਣਾ, ਰਿਸੈ਼ਪਸ਼ਨ ਤੇ ਅੱਡ ਸੂਟ ਪਾਨਾ ਹੈਨਾ, ਅਪਨੇ ਕੱਪੜੇ ਈ ਏਨੇ ਹੋ ਜਾਂਦੇ ਨੇ ਫੇਰ ਨਾਲ ਜੁਵੈਲਰੀ
ਫੇਰ ਅਗਲਾ, ਅਗਲਾ ਕਹੰਦਾ ਕਿ ਹਾਂ ਹਲਦੀ ਤੇ ਪੀਲਾ ਪਾਓ, ਮੈਂਦੀ ਤੇ ਹਰਾ ਪਾੳਂਦੇ ਹੁਣ ਨਵੇਂ ਰਿਵਾਜ ਛੇਡ ਲੇ, ਪਹਲਾਂ ਕੌਣ ਪਾਂਦਾ ਹੁੰਦਾ ਸੀ, ਪਹਲਾਂ ਰੰਗ- ਬਿਰੰਗੇ ਈ ਕੱਪੜੇ ਪਾਂਦੇ ਹੁੰਦੇ ਸੀ।
ਹਾਂ ਹਾਂ। ਉਹ ਏਥੇ ਹੈ ਨਾ ਕਿ ਦੇਖੋ ਜੋ ਨਾ ਫੇਰ ਅਗਲਾ ਕਹੰਦਾ, ਜੁੱਤੀ ਵੀ ਆ ਨਾਲ ਦੀ ਚਈਦੀ ਏ ਜਵੈਲਰੀ ਵੀ। ਚਈਦੀ ਹੈ, ਹੋਰ ਐਸੈਸਸਿਰੀਜ ਸਾਰਾ ਕੁਛ ਚਾਹੀਦਾ ਤੇ ਹੁਣ ਅੱਜ ਕਲ ਤਾਂ ਮਹੰਗਾਈ ਇੰਨਾ ਕਿ ਸਸਤਾ ਤਾਂ ਕੁਛ ਮਿਲਦਾ ਹੀ ਨਈ।
ਸਹੀ ਗੱਲ ਏ। ਅੱਜ ਕਲ ਤਾਂ ਨੀ ਕੋਈ ਸਸਤਾ ਅੱਜ ਕਲ ਤਾਂ ਮੈਂ ਕੇਆ ਕਿ ਤੁਸੀ ਟੋਫੀ ਵੀ ਨਾ ਲਂੳਗੇ ੳ ਵੀ ਹੁੰ ਤੇ ਨਾ ਦੋ ਰੁਪਏ ਦੀ ਹੋ ਗਈ ਏ ਹੁਣ ਤਾਂ ੳਵੀ ਨੀ ਸਸਤੀ ਮਿਲਦੀ।
ਤੁਸੀ ਦੇਖੋ ਆਪਾਂ ਮਤਲਬ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਅਂ ਇੱਕ ਰੁਪਏ ਦੀ ਆਂਦੀ ਸੀ। ਸੀਗੀਆਂ ਦੋ ਟੋਫੀਆਂ, ਇੱਕ ਰੁਪਏ ਦਾ ਆਂਦਾ ਸੀ ਹੈਨਾ। ਹੁਣ ੳਹੀ ਦੇਖ ਲੋ ਤੁਸੀ ਪੰਜ-ਪੰਜ, ਮੈਂ ਤਾਂ ਕਹੰਨੀ ਆ, ਪੰਜ ਰੁਪਏ ਅੱਜ-ਕਲ ਜਵਾਕ ਕੋਈ ਗਿਨਦਾ ਈ ਨੀ।
ਸਹੀ ਗੱਲ ਹੁਣ ਅਗਲਾ ਕਹੰਦਾ ਪੰਜਾਹ ਈ ਦੇ ਦੇ, ਪੰਜ ਦਾ ਤਾਂ ਹੁਣ ਅੱਜ-ਕਲ ਰਿਵਾਜ ਹੀ ਨੀ ਰੈਆ ਹੈਗਾ।
ਤੁਸੀ ਤੁਸੀ ਕਿਤੇ ਚਲੇ ਜਾਓ, ਕਿਤੇ ਚਾਏ ਸ਼ੋਪਿੰਗ ਕਰਨ ਚਲੇ ਜਾਓ, ਚਾਏ ਵੈਸੇ ਕਿਸੇ ਮੇਲੇ ਤੇ ਹੀ ਚਲੇ ਜਾਓ ਉੱਥੇ ਵੀ ਤੁਹਾਨੂੰ ਕੋਈ ਚੀਜ ਏ ਨੀ ਹੋਊਗੀ ਕਿ ਹਾਂ ਸੌ, ਦੋ ਸੌ, ਦੀ ਮਿਲੇਗੀ। ਸਾਰੀ ਏਨੀ ਮਹੰਗੀ-ਮਹੰਗੀ ਚੀਜ ਮਿਲੁਗੀ।
ਸਹੀ ਗੱਲ ਏ, ਨੀ ਨਾ ਪਤਾ ਕਿ ਹੁੰਦਾ ਬੱਚੇ ਜਾਂਦੇ ਮੇਲੇ ਚ ਉਹ ਵੀ ਸੇਲ ਦਾ ਸਮਾਨ ਖਰੀਦਨ ਵੀ ਹਾਂ ਚਲੋ ਸੇਲ ਲੱਗੀ ਆ ਚੱਲ ਕੁਛ ਚਲਾ ਲੀ, ਲੇ ਲੀ ਹੈਨਾ। ਜਿੱਦਾਂ ਹੁਣ ਅਸੀ ਜਾਂਨੇ ਆਂ ਨਾ ਆਪਾਂ ਮੇਲਿਆਂ ਤੇ ਘੁੰਮਨ ਜਾਂਨੇ ਕਿਤੇ, ਸਾਡੇ ਪਿੰਡ ਪਿੰਡ ਚ ਲੱਗਦਾ ਜਿਵੇਂ ਮੇਲਾ ਤੇ ਹਾਨੂੰ ਹੁੰਦਾ ਕਿ ਉੱਥੇ ਸੇਲ ਆਲਾ ਸਮਾਨ ਹੋਵੇ ਵੀ ਸੇਲ ਆਲਾ ਸਮਾਨ ਲੈ ਲਾਂ ਗੇ ਆਪਾਂ।
ਹਾਂਜੀ, ੳਹੀ ਤੇ ਹੈਗਾ ਨਾ ਕਿ ਚਲੋ ਏ ਆ ਕਿ ਹਾਂ ਅਗਰ ਬੰਦਾ ਵੀ ਤੇ ਏ ਵੀ ਸੇਲ ਚੋਂ ਲੈ ਰਏ, ਚਲੋ ਇੱਕ-ਦੋ ਸਮਾਨ ਚਲੋ ਫੇਰ ਵੀ ਠੀਕ ਹੁੰਦਾ, ਏਨਾ ਮਤਲਬ ਵਧਿਆ ਕੁਆਲਿਟੀ ਤੇ ਬ ਫੇਰ ਵੀ ਠੀਕ ਹੁੰਦਾ ਵੀ ਆਪਾਂ ਅਗਰ ਡੇਲੀ ਯੂਜ ਚ ਕਰਨਾ ਫੇਰ ਠੀਕ ਐ।
ਹਾਂ ਉਹੀ ਤਾਂ ਹੈ ਨਾ ਜਿਵੇਂ ਦੇਖੋ ਹੁਣ ਆਪਾਂ ਮਹੰਗੀ ਚੀਜ਼ ਲੇਨੇ ਆਂ, ਠੀਕ ਏ ਮਹੰਗੀ ਚੀਜ਼ ਉਨੀ ਨਹੀ ਚੱਲਦੀ ਹੈਗੀ, ਜਿੰਨੀ ਸਸਤੀ ਚੱਲਦੀ ਐ।
ਬਿਲਕੁਲ-ਬਿਲਕੁਲ, ਹੁਨ ਆਪਾਂ ਕਿਸੇ ਮੋਲ ਵਗੈਰਾ ਜਾਂ ਕਿਸੇ ਹੋਰ ਚੀਜ ਚ ਚਲੇ ਜਾਈਏ ਨਾ, ੳਹੀ ਤੁਸੀ ਦੇਖ ਖੋਗੇ ਹੈਨਾ ਹੇਅਰ ਕਲਿੱਪ ਵਗੈਰਾ ਹੋ ਗਏ ਜਾਂ ਕੋਈ ਰਬੜ ਬੈਂਡ ੳਹੀ ਨਾ ਤੁਹਾਨੂੰ ਰੇਟ ਦੱਸ ਸਨਗੇ ਸੌ, ਡੇਢ ਸੌ।
ਆਹ ਦੇਖੋ ਹੁਣ ਜਿਵੇਂ ਨਾ ਨੀ ਲੋਕ ਕਹਿੰਦੇ ਕਿ ਨਾ ਕੰਪਨੀ ਦਾ ਕੁਲੱਚਰ ਲੇਨੇ ਆਂ ਜ਼ੂਡੀ ਤੋਂ ਜਾ ਕੇ ਲੈਣੇ ਆਂ ਕਿਦੋਂ, ਮੈਂ ਸੋਚਦੀ ਹਾਂ ਯਾਰ ਜੂਡੀਓ ਚ ਜਾ ਕੇ ਕੇ ਜਿਹੜੀ ਚੀਜ਼ ਵੀਹ ਦੀ ਉੱਥੇ ਹ ਸੋ ਦੀ ਮਿਲਦੀ ਆ। ਤੇ ਤੂੰ ਫਾਲਤੂ ਚ ਇੰਨੇ ਪੈਸੇ ਵੇਸਟ ਕਰਨੇ ਤੇ ਇਹ ਤੋਂ ਚੰਗਾ ਤੂਹੀ ਸੇਲ ਚਲੋ ਸੇਲ ਚ ਲੈਣਾ ਤੂੰ ਉਹ ਆਮ ਸ਼ੋਪ ਤੋਂ ਲੇ ਏ ਕੀ ਆ। ਕੰਪਨੀ ਉੱਥੇ ਕਿਸੇ ਨੇ ਕੰਪਨੀ ਥੋੜ ਨਾ ਦੇਖਣੀ ਆ ਤੁਹਾਡੀ।
ਕੁੁੱਲ ਉਹ ਇੱਕ ਕਿ ਦੇਖੋ ਯੂਜ਼ ਤਾਂ ਆਪਾਂ ਕਰਨਾ ਹੀ ਹੈ ਚਾਹੇ ਉਹ ਫਿਰ ਉਹਦੀ ਕੁਆਲਿਟੀ ਜਿਹੀ ਜੀ ਮਰਜ਼ੀ ਹੋਵੇ। ਮਹਿੰਗਾਈ ਐਵੇਂ ਆ ਕਿ ਦੇਖੋ ਅੱਜ ਕੱਲ ਤਾਂ ਮਹਿੰਗਾ ਇੰਨਾ ਸਮਾਨ ਹੈ ਨਾ ਵੀ ਬੰਦਾ ਜਿੱਥੇ। ਆਪਾਂ ਨੋਰਮਲੀ ਇੱਕ ਚੀਜ਼ ਲੈ ਸਕਦੇ ਨਾ ਉਹਦੇ ਡਬਲ ਪੈਸੇ ਹੁੰਦੇ ਨੇ।
ਹਾਂਜੀ ਹਾਂ ਇਹ ਤਾਂ ਹੈ।
ਤੁਸੀਂ ਕੋਈ ਉਂ ਘਰ ਦਾ ਵੀ ਸਮਾਨ ਚਲੋ ਲੇਣ ਚਲੇ ਜਾਓ ਹਨਾ ਆਪਣੇ ਜਿਵੇਂ ਕਿ। ਕਿਚਨ ਵਗੈਰਾ ਦਾ ਹੋਰ ਉਹ ਵੀ ਤੁਹਾਨੂੰ ਕਹਿਣਗੇ ਨਾ ਜੀ ਇਹਦਾ ਇੰਨਾ। ਇਹ ਤਾਂ ਪੰਜ ਸੌ ਦਾ ਸੈੱਟ ਆਂਦੈ ਗਲਾਸ ਦਾ ਇਹ ਕਪ ਏਨੇ ਦੇ ਆਂਦੇ ਨੇ ਸਭ ਦਾ ਅੱਡ ਅੱਡ ਰੇਟ ਹੁੰਦੈ।
ਉਹੀ ਤਾਂ ਗੱਲ ਐ ਪਤਾ ਕੀ ਹੁੰਦੈ ਚੀਜ਼ ਇੱਕੋ ਹੁੰਦੀ ਹੈ ਬਸ ਇਹਨਾਂ ਨੇ ਰੇਟ ਹਾਈ ਕਰ ਦੇਣਾ ਕਿਸੇ ਦਾ। ਘੱਟ ਤਾਂ ਕਰਦੇ ਈ ਨੀ ਹੈਗੇ ਅੱਜ ਕੱਲ੍ਹ। ਤੇ ਮੈਂ ਤਾਂ ਕਹਿ ਰਹੀ ਹਾਂ ਬਾਰਗਨਿੰਗ ਨੀ ਕਰ ਚੱਲਦੀ ਹੈਗੀ ਅਗਲਾ ਕਹਿੰਦਾ ਨਾ ਵੀ ਐਡੀ ਮਹਿੰਗਾਈ ਹੈ ਮੈਨੂੰ ਵੀ ਤਾਂ ਬੱਚੇ। ਬਚਣਾ ਚਾਹੀਦਾ ਕੁਛ।
ਹਾਂ। ਹਾਂ। ਹਰ ਇੱਕ ਚੀਜ਼ ਵੈਸ ਤਾਂ ਮਹਿੰਗੀ ਐ ਪਹਿਲਾਂ ਫੇਰ ਵੀ ਚਲੋ। ਹਨਾ ਮੈਂ ਕਹਿ ਰਹੀ ਆਂ ਵੀ ਛੇ ਸੱਤ ਸਾਲ ਪਹਿਲਾਂ ਬਹੁਤ ਠੀਕ ਸੀਗਾ। ਅੱਜ ਕੱਲ ਤਾਂ ਇੰਨੀ ਜ਼ਿਆਦਾ ਮਹਿੰਗਾਈ ਹੋ ਰਹੀ ਐਂ ਨਾ ਕਿ ਕੋਈ ਸੌ ਰੁਪਏ ਨੂੰ ਤਾਂ ਕੋਈ ਗਿਣਦਾ ਹੀ ਨੀ।
ਸਹੀ ਗੱਲ ਐ ਮੈਂ ਤੁਹਾਨੂੰ ਕਹਿ ਰਹੀ ਆਂ ਜਿਵੇਂ ਆਪਣੇ ਨਾ ਹੁਣ ਜਵਾਕ ਗਲੀ ਚ ਫਿਰਦੇ ਨੇ ਨਾ। ਸੋ ਤਾਂ ਉਹ ਮਿੰਟ ਚ ਖਾ ਜਾਂਦਾ ਪਤਾ ਵੀ ਨੀ ਲੱਗਦਾ ਵੀ ਉਹ ਕਦੋਂ ਖ਼ਾ ਗਏ।
ਹਾਂਜੀ ਹਾਂ।
ਹਨਾ ਵੀ। ਪੈਲਾਂ ਹੁੰਦਾ-ਹੁੰਦਾ ਸੀ ਨਾ ਜਿੱਦਾਂ ਮਲਬ ਹਾਡੇ ਦਾਦਾ ਦਾਦੀ ਹੁੰਦੇ ਹੀ ਓ ਨਾ ਪਤਾ ਇੱਦਾਂ ਲਕੋ-ਲਕੋ ਕੇ ਨਾ ਮੁੱਠੀ ਚ ਪੰਜ ਰੁਪਏ ਦੇਣੇ, ਸੱਤ ਰੁਪਏ ਦੇਣੇ ਹਨਾ ਉਹ ਚੀ ਨਾ ਬੰਦੇ ਨੂੰ ਲੱਗਦਾ ਹੀ ਹੈਲੋ। ਹੈਲੋ। ਹੁਣ ਆ ਰੀ ਐ। ਹੈਲੋ। ਹੈਲੋ।